ਹੈਲੋ, ਹਾਂਜੀ ਸਸ਼੍ਰੀ ਕਾਲ ਜੀ ਕੀ ਹਾਲ ਏ?
ਵਧੀਆ ਤੁਸੀਂ ਸੁ
ਹਾਂਜੀ, ਬਸ ਠੀਕ ਵਧੀਆ ਕੀ ਕਰਦੇ?
ਹਾਂ, ਕੁਛ ਨੀ ਬਸ ਰੋਟੀ- ਰੂਟੀ ਤੋਂ ਵਿਹਲੇ ਹੋਏ ਆ। ਹੁਣ ਰੋਟੀ ਬਣਾ ਕੇ ਅਟੀ ਆ ਹੁਣ ਬੱਚੇ ਰੋਂਦੇ ਪਏ ਨੇ
ਠੀਕ ਏ।
ਹਾਂਜੀ-ਹਾਂਜੀ, ਤੁਸੀਂ ਸੁਣਾਓ? ਕੀ ਕਰਦੇ ਸੀ?
ਹਾਂ, ਬਸ ਠੀਕ ਸੀ ਮੈਂ ਉੱਦਾਂ ਹੀ ਫੋਨ ਕਰ ਲਿਆ ਸੀ। ਮੈਂ ਕਿਹਾ ਤੁਸੀਂ ਮਤਲਬ ਪਹਿਲੇ ਕਿਧਰੇ ਪਾਰਲਰ ਜੁਆਇਨ ਕੀਤਾ ਸੀ ਨਾ ਤੁਸੀਂ ਥੋੜੀ ਦੇਰ ਤੱਕ ਨਾ ਹਾਂ
ਹਾਂਜੀ, ਮੈਂ ਕੀਤਾ ਸੀ ਪਾਰਲਰ ਜੁਆਇਨ ਹੁਣ ਤੇ ਮੈਂ ਘਰ ਵੀ ਲੈਣੀ ਆ।
ਅੱਛਾ ਤੇ ਮੈਂ ਬਸ ਇਹੀ ਪੁੱਛਣਾ ਸੀ ਵੀ ਮੇਰੇ ਨਾ ਬੇਟੇ ਦੇ ਨਾ ਫੇਸ ਬਹੁਤ ਜ਼ਿਆਦਾ ਖ਼ਰਾਬ ਹੋਇਆ ਵਾ। ਉਹਦੇ ਨਾ ਦਾਣੇ ਹਟਦੇ ਹੀ ਨਹੀਂ ਪਏ ਫੇਸ ਤੋਂ। ਤੇ ਹਾਂ। ਹੁੰਦੇ ਏ, ਨਿਕਲਦੇ ਹੈ, ਫਿਰ ਮਤਲਬ ਠੀਕ ਹੋ ਜਾਂਦੇ ਨੇ। ਫਿਰ ਨਿਕਲ ਜਾਂਦੇ ਨੇ। ਇਸ ਤਰ੍ਹਾਂ ਉਹਦਾ ਫੇਸ ਅਤੇ ਟੈਸਟ ਵੀ ਕਰਵਾਏ ਨੇ ਬਲੱਡ 'ਚ ਕੋਈ ਇਨਫੈਕਸ਼ਨ ਨਹੀਂ ਕੋਈ ਕੁਛ ਕੁਛ ਨਹੀਂ। ਬਿਲਕੁਲ ਨੋਰਮਲ ਆਏ ਨੇ। ਮੈਂ ਕਿਹਾ ਚਲੋ ਤੁਹਾਡੇ ਨਾਲ
ਕਰਾਂ ਵੀ ਕੋਈ ਪ੍ਰੋਬ ਪ੍ਰੋਡਕਟ ਐਸਾ ਦੱਸੋ? ਜਿਹਦੇ ਨਾਲ ਤੁਹਾਨੂੰ ਪਤਾ ਹੋਏ ਵੀ ਪਿੰਪਲਸ ਠੀਕ ਹੋ ਜਾਣ ਉਹਦਾ ਫੇਸ। ਹ ਨੋਰਮਲ ਉ
ਹਾਂਜੀ, ਪਤਾ ਤੁਸੀਂ ਕੀ ਕਰੋ ਉਹਦੇ ਨਾਲ ਇੱਕ ਨਾ ਨੀਮ ਦਾ ਫੇਸ ਵੋਸ਼ ਮਿਲਦਾ। ਨੀਮ ਦਾ ਸਾਬਣ ਵੀ ਮਿਲਦਾ ਜੇ ਇੱਕ। ਤੇ ਉਹ ਨਾ ਬਹੁਤ ਅੱਛਾ ਹੁੰਦਾ। ਉਹ ਨਾ ਸਪੈਸ਼ਲੀ ਨਾ ਦਾਣਿਆਂ ਵਾਸਤੇ ਹੀ ਹੁੰਦਾ ਨੀਮ ਦਾ। ਨੀਮ ਫੇਸ ਵੋਸ਼ ਲਾ ਲੋ ਜਾਂ ਸਾਬਣ ਲੈ ਲੋ। ਉਹਨੂੰ ਨਾ ਡੇਲੀ ਯੂਜ ਕਰੋ। ਇਹਨਾਂ ਨੂੰ ਬੜੀ ਜਲਦੀ ਵੀ ਦਾਨਿਆ ਨੂੰ ਫਰਕ ਪੈਂਦਾ।
ਅੱਛਾ, ਇਹ ਤੇ ਬੜਾ ਕੁਛ ਕਰਦਾ ਹੈ ਤੇ ਡਾਕ ਡਾਕਟਰੀ ਇਲਾਜ ਵੀ ਕਰਵਾ ਬੈਠਾ ਹੈ। ਕਰਦਾ ਵੀ ਪਿਆ ਹਜੇ। ਡਾਕਟਰ ਨੇ ਵੀ ਬਹੁਤ ਸਾਰੀਆਂ ਕਰੀਮਾਂ ਕੀ, ਖਾਣ ਵਾਲੀਆਂ ਦਵਾਈਆਂ ਬਹੁਤ ਦਿੱਤੀਆਂ।
ਇਹ ਸਭ ਤੋਂ ਅੱਛਾ ਨੁਕਸਾ ਜੇ ਨੀਮ ਦਾ ਨਾ ਹਾਂਜੀ ਨੀਮ ਦਾ ਸਾਬ ਸਾਬਨ ਲਗਾ ਕੇ ਜਾਂ ਫੇਸ ਵਾਸ਼ ਲੈਲੇ ਜਾਂ ਸਾਬਣ ਲਗਾ ਲੇ। ਡੇਲੀ ਯੂਜ ਕਰਨਾ ਤੇ ਇੱਕ ਪਿੰਪਲਸ ਕ੍ਰੀਮ ਵੀ ਮਿਲਦੀ ਏ। ਨੀਮ ਦੀ ਵੀ ਹਾਂਜੀ, ਉਹ ਵੀ ਲਗਾ ਲੇ। ਫੇਸ ਵੋਸ਼ ਕਰਨ ਤੋਂ ਬਾਅਦ ਨਾ ਰਾਤੀ ਸੌਣ ਤੋਂ ਪਹਿਲੇ ਉਹ ਲਗਾ ਵੇ ਉਹਦੇ ਨਾ
ਕਈ ਕਹਿੰਦੇ ਨੇ ਵੀ ਕੀ ਕੱਚੇ ਦੁੱਧ ਨਾਲ ਵੀ ਫ਼ਰਕ ਪੈਂਦਾ। ਕੱਚਾ ਦੁੱਧ ਲਗਾ ਕੇ ਰੱਖੋ, ਕੱਚੇ ਦੁੱਧ ਨਾਲ ਵੀ। ਤੇ ਜਾਂ ਫਿਰ ਉਹ ਸਿੰਪਲ ਬੇਸਨ ਲਗਾਏ। ਸਿਰਫ ਹਾਂ, ਹਲਦੀ ਪਾ ਕੇ ਹਾਂ, ਉਹ ਲਗਾਏ। ਹਮ‌, ਉਹ ਵੀ ਬੈਟਰ ਦੱਸਿਆ ਏ ਕਿਸੇ ਨੇ। ਮੈਂ ਕਿਹਾ ਚਲੋ, ਫਿਰ ਵੀ ਇੱਕ ਵਾਰੀ ਤੁਹਾਡੇ ਨਾਲ ਕਨਫਰਮ ਕਰ ਲਈਏ ਵੀ ਤੁਸੀਂ ਵੀ ਦੱਸ ਦਿਉ ਕੁਝ?
ਕੋਈ ਨੀ ਬਸ ਤੁਸੀਂ ਇਹ ਲਗਾਓਗੇ ਬੜਾ ਫਾਇਦਾ ਮਿਲੇਗਾ। ਤੁਸੀ ਦੇਖ ਕੇ ਹੈਰਾਨ ਹੋ ਜਾਗੇ ਜਬ ਐ ਲਗਾਓ ਗੇ ਨਾ। ਪਿੰਪਲਸ ਐਨ ਸਾਫ਼ ਹੋ ਜਾਣਗੇ ਫੇਸ ਇਕਦਮ ਕਲੀਨ ਹੋ ਜਾਏਗਾ।
ਜੀ ਇਹਦਾ ਫੇਸ ਦੇ ਕੇ ਹੈ ਤੇ ਕੀ ਕਹਿੰਦੇ ਨੇ ਸਾਫੀ ਹੀ ਵੀ ਪੀ ਬੈਠਾ। ਦੋਸ਼ ਸ਼ੀਸ਼ੀਆਂ ਉਹ ਵੀ ਪੀ ਬੈਠਾ ਸਾਹਫੀ ਦੀਆਂ। ਹੋਰ ਡਾਕਟਰੀ ਇਲਾਜ ਅੰਮ੍ਰਿਤਸਰ ਤੋਂ ਡਾਕਟਰੀ ਇਲਾਜ ਕਰਵਾਉਂਦਾ ਪਿਆ। ਨਹੀਂ ਪਿੰਪਲਸ ਮੇਰੇ ਠੀਕ ਹੋ ਜਾਣ ਹੋਰ ਬਹੁਤ ਜ਼ਿਆਦਾ ਫੇਸ
ਬਸ ਤੁਸੀਂ ਇਹ ਯੂਜ ਕਰੋ। ਇਹਦੇ ਨਾਲ ਬੜੇ ਜਲਦੀ ਫ਼ਰਕ ਪਏਗਾ ਜੇ ਇੱਕ ਵਾਰੀ ਯੂਜ ਕਰਕੇ ਦੇਖਣਾ, ਹਾਂਜੀ- ਹਾਂਜੀ।
ਪਹਿਲੇ ਹੋਰ ਡਾਕਟਰ ਸੀ। ਹੁਣ ਦੂਸਰਾ ਸਕਿੰਨ ਵਾਲੇ ਨੂੰ ਦਿਖਾਇਆ ਫਿਰ ਮੈਂ ਜਾ ਕੇ।
ਅੱਛਾ ਜੀ।
ਹੋਰ ਬਹੁਤ ਪਰੇਸ਼ਾਨ ਹੋ ਗਈ ਸੀ। ਉਹ ਵੀ ਵਿਚਾਰਾ ਪਰੇਸ਼ਾਨ ਸੀ ਵੀ
ਇਹ -ਇਹ ਨਾ ਮੈਂ ਇੱਕ ਜਣੇ ਨੂੰ ਹੋਰ। ਇੱਕ ਜਣੇੇ ਨੂੰ ਹੋਰ ਵੀ ਹੋਏ ਸੀ। ਉਹਨੂੰ ਵੀ ਮੈਂ ਇਹੋ ਨੁਕਸਾ ਦੱਸਿਆ। ਉਹਦੇ ਨਾਲ ਵੀ ਉਹਦਾ ਨਾ ਫੇਸ ਐਣ ਸਾਫ।
ਅੱਛਾ, ਹੈ ਕਿ ਨੀਮ ਦਾ ਫੇਸ ਵਾਸ਼ ਐ ਨਾ।
ਹਾਂ ਨਿੰਮ ਦਾ ਫੇਸ ਵੋਸ਼ ਲੈ ਲਓ। ਨਿੰਮ ਦਾ ਸਾਬਣ ਵੀ ਆਦਾ ਐ ਫੇਸ ਵੋਸ਼ ਵੀ ਆਦੀ ਏ। ਕਰੀਮ ਵੀ ਆਦੀ ਏ। ਬੜੇ ਤਰ੍ਹਾਂ ਦਾ ਹੁਣ ਤਾਂ ਬਹੁਤ ਕੁਛ ਚੱਲ ਗਿਆ। ਪਹਿਲੇ ਕੁਛ ਨਹੀਂ ਹੁੰਦਾ ਸੀ। ਹੁਣ ਤਾਂ ਬਹੁਤ ਕੁਝ ਚੱਲ ਗਿਆ ਫੇਸ ਵੋਸ਼ ਚੱਲ ਪਏ ਨੇ, ਕਰੀਮ ਚੱਲ ਸਾਬਨ ਚੱਲ ਗਏ ਨੇ। ਹੈਲੋ। ਹੈਲੋ- ਹੈਲੋ।